ਸਤਿ ਸ੍ਰੀ ਆਕਾਲ ਭਾਅ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ
ਵਧੀਆ ਵਧੀਆ ਤੁਸੀਂ ਸੁਣਾਓ ਹੋਰ
ਕੀ ਕਰ ਰਹੇ ਹੋ
ਕੁਛ ਨੀ ਬਸ ਵਿਹਲੇ ਬੈਠੇ ਯਾਦ ਕਰਦੇ ਪਏ ਤੁਹਾਨੂੰ ਫ਼ੋਨ ਹੀ ਆ ਗਿਆ ਤੁਹਾਡਾ ਉਤੋਂ
ਹਾਂਜੀ ਹਾਂਜੀ ਮੈਂ ਕਿਹਾ ਚਲੋ ਪੁਰਾਣੇ ਯਾਦ ਤੇ ਕਰਨਾ ਨੀ ਫੋਨ ਤੇ ਕਰਨਾ ਨੀ ਆਪਾਂ ਹੀ ਕਰ ਲਈਏ
ਨਾ ਨਾ ਕਰਨਾ ਸੀ ਫੋਨ ਬਿਜੀ ਆਇਆ ਸੀ ਪੈਕਿੰਗ ਕਰਦੇ ਨਾ ਚੱਲੇ ਸੀ ਲੇਹ ਲਦਾਖ
ਅੱਛਾ ਅੱਛਾ ਠੀਕ ਹੈ ਕਦੋਂ ਜਾ ਰਹੇ
ਅਸੀਂ ਸੱਤ ਨੂੰ ਚੱਲੇ ਹਾਂ
ਅਤੇ ਵਾਪਸੀ ਕਦੋਂ ਦੀ ਹੈ
ਵਾਪਸੀ ਦਾ ਅਜੇ ਪਤਾ ਨੀ ਹੈ ਤੇ ਜਾਂ ਚਲੇ ਜਾਈਏ ਪਹਿਲੇ
ਅੱਛਾ ਅੱਛਾ ਹਾਂ ਤੁਹਾਡਾ ਜਨਮ ਦਿਨ ਆ ਰਿਹਾ ਨਾ ਨੌ
ਹਾਂਜੀ ਹਾਂਜੀ ਤੇ ਜਨਮ ਦਿਨ ਉੱਥੇ ਹੀ ਮਨਾਉਣਾ ਹੈ
ਲਦਾਖ ਜਾ ਕੇ ਕੇ
ਹਮ ਹਾਂਜੀ ਹਾਂਜੀ।
ਚਲੋ ਵਧੀਆ ਗੱਲ ਪਹੁੰਚੋ ਪਹੁੰਚੋ ਲੱਦਾਖ
ਹਾਂਜੀ। ਤੁਸੀਂ ਗਏ ਸੀ ਤੁਸੀਂ ਗਏ ਸੀ ਸ਼ਾਇਦ ਪਿੱਛੇ ਸੁਣਿਆ ਵੈਂ।
ਨਹੀਂ ਗਿਆ ਸੀ ਵੀਰ ਜੀ ਬਸ ਮੈਂ ਕਸ਼ਮੀਰ ਤੱਕ ਹੋ ਕੇ ਆ ਅੱਗੇ ਗਏ ਨਹੀਂ ਸੀ ਰਸਤੇ ਬੰਦ ਸੀ ਨਾ ਸਰ ਹਾਂਜੀ ਗਿਆ ਸੀ ਮੈਂ ਤੇ ਕਸ਼ਮੀਰ ਵਾਲੀ ਸਾਈਡ ਤੋਂ ਲਦਾਖ ਜਾਂਦਾ ਰਸਤੇ ਬੰਦ ਹੁੰਦਾ ਨਾ।
ਅੱਛਾ ਅੱਛਾ।
ਤੇ ਤੁਸੀਂ ਅਗਰ ਮੰਨਾਲੀ ਸਾਈਡ ਉਥੋਂ ਜਾਓਗੇ ਉੱਥੋਂ ਮਿਲ ਜਾਏਗਾ ਪਰ ਉਹ ਵੀ ਪਰਮਿਸ਼ਨ ਲੈਣੀ ਹੁੰਦੀ ਹੈ ਤੇ ਗੱਡੀ ਵੀ ਵੱਡੀ ਹੋਣੀ ਚਾਹੀਦੀ ਹੈ ਫੋਰ ਬਾਏ ਫੋਰ
ਆਹੋ ਉਹ ਤੇ ਕੋਈ ਨੀ ਉਹ ਤੇ ਯਾਰ ਦੀ ਗੱਡੀ ਚੱਲੇ ਆ।
ਅੱਛਾ ਅੱਛਾ ਕਿਹੜੀ ਗੱਡੀ ਤੇ?
ਥਾਰ ਤੇ ਚੱਲੇ ਆਾਂ।
ਤੇ ਫੋਰ ਬਾਏ ਫੋਰ ਹੈਗੀ ਭਾਜੀ।
ਹਾਂਜੀ ਫੋਰ ਬਾਏ ਫੋਰ
ਹਾਂ ਠੀਕ ਹੈ ਪਰ ਥਾਰ ਦਾ ਅਗਰ ਜਾਣਾ ਤੇ ਦੋ ਤਿੰਨ ਬੰਦੇ ਜਾਣ ਬਸ ਚੌਥਾ ਨਾ ਜਾਏ।
ਹਾਂ ਹਾਂ। ਦੋ ਗੱਡੀਆਂ ਦੋ ਗੱਡੀਆਂ ਕੀਤੀਆਂ। ਹੈਗੇ ਨਾ ਦੋ ਦੀਆਂ
ਹਾਂ ਫੇਰ ਠੀਕ ਹੈ ਠੀਕ ਹੈ ਫਿਰ ਵੀਰ ਜੀ ਦੋਨੋ ਵੀ ਤਿੰਨ ਤਿੰਨ ਬੰਦੇ ਬਹਿ ਜਾਓ।
ਹਾਂ।
ਤੇ ਆਪਣਾ ਆਰਾਮ ਨਾਲ ਜਾਓ ਰਿਲੈਕਸ ਹੋ ਕੇ ਪਿੱਛੇ ਇੱਕ ਬੰਦਾ ਸਮਾਨ ਵੀ ਹੁੰਦਾ। ਤੁਹਾਨੂੰ ਪਤਾ ਲਦਾਖ ਜਾਣਾ ਸਮਾਨ ਕਿੰਨਾ? ਤੇ ਥਾਰ ਦੇ ਟਿੱ ਇਨੀ ਵੱਡੀ ਹੁੰਦੀ ਨੀ।
ਸਹੀ ਗੱਲ ਏ
ਹੁਣ ਸਾਡੇ ਯਾਰ ਦੋਸਤ ਗਏ ਨੇ ਉਹ ਵੀ ਮੈਂ ਫੋਚੂਨਰ ਲੈ ਕੇ ਗਏ ਨੇ ਇੱਕ ਇੱਕ ਸੋਨਟ ਲੈ ਕੇ ਗਿਆ। ਸਗੋਂ ਉਹਨਾਂ ਨੇ ਫੋਰ ਚਲੋ ਸਮਾਨ ਰੱਖਿਆ ਹੈ ਪਿੱਛੇ ਖਾਣ ਪੀਣ ਦਾ ਤੇ ਬੰਦੇ ਚਾਰ ਬੈਠੇ ਨੇ
ਅੱਛਾ।
ਦੋਸ ਸੈਵਨ ਸੀਟਰ ਗੱਡੀ ਏ ਤੇ ਚਾਰ ਬੰਦੇ ਜਾਣ ਕੰਮਫਰਟੇਬਲੀ। ਤੇ ਵਧੀਆ ਗੱਲ ਏ ਬਸ ਥਕਾਵਟ ਨਾ ਹੋਏ। ਇੰਜੋਏ ਕਰਨ ਚਲੇ ਨੇ।
ਹਾਂ-ਹਾਂ ਤੇ ਕਦੋਂ ਗਏ ਸੀ ਉਹ ਫੇਰ।
ਹੋ ਗਏ ਨੇ। ਦੋ-ਤਿੰਨ ਦਿਨ ਹੋਏ ਨੇ ਗਏ ਨਿਕਲੇ ਘਰੋਂ। ਅ ਦੇਖੋ ਪਹੁੰਚ ਗਏ ਹੋਣੇ ਨੇ ਲਦਾਖ ਅੱਜ। ਆ ਜਾਣਗੇ ਪੰਜ-ਛੇ ਦਿਨ ਬਾਅਦ। ਆ ਜਾਣਗੇ ਦਸ-ਬਾਰਾਂ ਦਿਨ ਦਾ ਟੂਰ ਹੈਗਾ ਉਹਨਾਂ ਦਾ।
ਹਾਂ-ਹਾਂ ਵਧੀਆ ਗੱਲ ਏ ਬੰਦਾ ਰਹੇ ਵੀ ਤੇ ਨਾ ਏਡੀ ਦੂਰ ਚੱਲਾ ਹੈ ਫਿਰ।
ਹਾਂਜੀ ਜੀ। ਮੇਨ ਤਾਂ ਹੀ ਹੈਗਾ ਨਾ ਲਦਾਖ ਜਾ ਕੇ ਥੋੜ੍ਹਾ ਬੋਡੀ ਨੂੰ ਇਕ ਦਿਨ ਉੱਥੇ ਦੇ ਹਿਸਾਬ ਨਾਲ। ਡਾਲਣਾ ਪੈਂਦਾ ਨਾ।
ਹਮ
ਤੁਸੀਂ ਗਏ ਸੀ ਫੇਰ ਅੱਜ-ਅੱਜ ਸਾਡਾ ਪਲੈਨ ਐ। ਕਸ਼ਮੀਰ ਵੀ ਹੋ ਕੇ ਆਈ ਕਸ਼ਮੀਰ ਵੀ ਘੁੰਮੀਏ ਤਾਂ ਉਸ ਤੋਂ ਬਾਦ ਲਦਾਖ। ਵੀ ਘੁੰਮੀ ਹੈ।
ਤੇ ਫੇਰ ਤੁਸੀਂ ਚਲੇ ਜਾਓ ਤੁਸੀਂ ਕਸ਼ਮੀਰ ਪਰ ਕਸ਼ਮੀਰ ਤੁਸੀਂ ਘੁੰਮ ਨੀ ਪਾਓਗੇ। ਕਿਉਂਕਿ ਤੁਸੀਂ ਅੱਗੇ ਲਦਾਖ ਵੀ ਜਾਣਾ ਅਤੇ ਤੁਹਾਨੂੰ ਕਿੰਨੇ ਦਿਨ ਦਾ ਟੂਰ ਹੈ ਮ ਮੈਕਸੀਮਮ ਤੁਹਾਡਾ।
ਕੋ ਦਿਨਾਂ ਦਾ ਤਾਂ ਕੋਈ ਨੀ ਏ ਛੁੱਟੀਆਂ ਹੈਗੀਆਂ ਨਾ ਤਾਂ ਕਰਕੇ।
ਅੱਛਾ-ਅੱਛਾ ਫੇਰ ਮਹੀਨੇ ਵਾਸਤੇ ਚੱਲੇ ਓ ਮਤਲਬ ਬਸ ਫੇਰ ਤੇ ਦੂਈ ਜੇ ਵਿੱਚ ਮੈਂ ਕਹਿੰਦਾ ਪੰਜ-ਦਸ ਲੱਖ ਰੁਪਏ ਲੈ ਕੇ ਪੰਜ ਲੱਖ ਰੁਪਏ ਲੈ ਕੇ ਚੱਲੋ। ਥੇ ਇਧਰੋਂ ਕਸ਼ਮੀਰ। ਬੜਾ ਹੈਗਾ ਨੇ ਵੱਡਾ ਘੁੰਮੋ ਫਿਰ ਅੱਗੇ ਚਲੇ ਜਾਣਾ।
ਤੇ ਤੁਸੀਂ ਕਿਹੜੀ-ਕਿਹੜੀ ਜਗ੍ਹਾ ਗਏ ਸੀ ਜਦੋਂ। ਕਸ਼ਮੀਰ ਗਏ ਸੀ।
ਪਹਿਲਗਾਮ ਨਹੀਂ ਗਿਆ ਬਸ ਬਾਕੀ ਸਭ ਜਗ੍ਹਾ ਹੋ ਆਇਆ।
ਅੱਛ
ਹਾਂਜੀ। ਕਾਫ਼ੀ ਜਗ੍ਹਾ ਰਹੇ ਜ ਅਜੇ ਤਾਂ ਕਾਫ਼ੀ ਰਹਿ ਵੀ ਗਈਆਂ ਨੇ ਮਤਲਬ ਮੈਂ ਦੂਜੀ ਵਾਰੀ ਗਿਆ ਸੀ। ਤਾਂ ਵੀ ਰਹਿ ਗਈਆਂ ਨੇ ਜਗ੍ਹਾ ਨੀ ਪੂਰੀ ਹੁੰਦੀ ਘੁੰਮਣ ਦੀ ਉੱਥੇ ਵੀਰ ਜੀ ਬੜਾ ਕੁ। ਜਗ੍ਹਾ ਉੱਥੇ ਨਜ਼ਾਰੇ ਨਜ਼ਾਰੇ ਨੇ ਪੂਰੇ
ਤੁਹਾਡੇ ਕਿੰਨੇ ਪੈਸੇ ਲੱਗ ਗਏ ਸੀ ਕਸ਼ਮੀਰ ਚ?
ਸਾਡੇ ਤੇ ਵੀਰ ਜੀ ਆਪਾਂ ਕੱਪਲ ਗਏ ਸੀ ਲੱਖ ਰੁਪਏ ਲੱਗ ਗਿਆ ਸੀ।
ਹਾਂ ਸਹੀ ਹੈ।
ਬਾਕੀ ਤੁਸੀਂ ਛੇ ਬੰਦੇ ਚੱਲੇ ਹੋ ਤੇ ਅਗਰ ਤੁਸੀਂ ਛੇ ਬੰਦੇ ਜੇ ਚਾਰ ਲੱਖ ਰੁਪਏ ਰੱਖ ਲ ਸਭ ਡਿਵਾਈਡ ਹੋ ਜਾਣਾ ਤੇ ਚਾਰ ਲੱਖ ੱਖੀ ਚ ਵੀ ਬਚ ਜਾਣਗੇ ਤੁਹਾਡੇ ਪੈਸੇ ਬਾਕੀ ਥੋੜਾ ਬਹੁਤ ਰਾਸ਼ਨ ਦਾ ਸਮਾਨ ਗੱਡੀ ਚ ਪਾ ਲਹਿਣਾ ਮੈਗੀ ਵਗੈਰਾ ਕੋਲ ਡਿ੍ੰਕਸ। ਪਾਣੀ ਦੀ ਬੋਤਲਾਂ ਹਾਂਜੀ ਹਾਂਜੀ ਝੂਲਾ ਵਗੈਰਾ ਸਭ ਰੱਖ ਲੈਣਾ ਸਗੋਂ ਉਹਦੇ ਨਾਲ ਤੁਹਾਨੂੰ ਸਾਰਾ ਜਗ੍ਹਾ ਪੈਸੇ ਬਚ ਜਾਣਗੇ ਤੁਹਾਡੇ
ਹਮ ਹਮ ਸਹੀ ਗੱਲ ਐ।
ਇੱਕ ਗੱਡੀ ਚ ਸਮਾਨ ਰਖਲੋ ਇਹ ਗੱਡੀ ਚ ਆਪਣਾ ਕੱਪੜੇ ਕੁੱਪੜੇ ਸਮਾਂਨ ਰੱਖ ਚਲੋ ਲਗੇਜ ਦਾ ਤਾਂ ਕਿ ਤੁਹਾਨੂੰ ਲਗੇਜ ਵਾਲੀ ਗੱਡੀ ਖੋਲਣੀ ਨਾ ਪਵੇ ਵਾਰ ਵਾਰ ਕਿਉਂਕਿ ਲਗੇਜ ਰੱਖਿਆ ਹੋਏਗਾ ਤੇ ਖਾਣ ਪੀਣ ਦੇ ਸਮਾਨ ਦੀ ਦਿੱਕਤ ਆਏਗੀ।
ਸਹੀ ਗੱਲ ਏ ਸਹੀ ਗੱਲ ਏ
ਹਾਂਜੀ। ਸਗੋਂ ਸਾਡਾ ਸ ਨਹੀਂ ਬਣ ਰਿਹਾ ਕੋਈ ਵਿ ਅਗਲੇ ਸਾਲ ਕਈ ਸੰੰਗ ਬਣ ਗਿਆ ਤੇ ਕੀ ਪਤਾ ਆਪਾਂ ਵੀ ਲਦਾਖ ਜਾਈਏ
ਹਾਂ ਹਾਂ ਫੇ ਤੁਹਾਡੇ ਘਰ ਉਹ ਵੀ ਤੇ ਆਉਂਦੇ ਨੇ ਇੱਕ ਗਗਨ ਜਿਹੜੇ ਟੇਲਰ ਹੈਗੇ ਨੇ
ਹਾਂਜੀ ਹਾਂਜੀ ਭਾਜੀ ਆਉਂਦੇ ਨੇ ਹਾਂਜੀ ਹਾਂਜੀ।
ਚੱਲ ਜਾਣਾ ਉਹਨਾਂ ਦੀ ਫੈਮਿਲੀ ਨ
ਉਹ ਨਹੀਂ ਭੱਜੀ ਉਹਨਾਂ ਕੋਲ ਨਾ ਟਾਈਮ ਨ ਹੈ ਉਹ ਸੂਟ ਟ ਬੜਾ ਸੀਂਦੇ ਨੇ ਉਹਦੇ ਕੋਲ ਵੇਲ ਹੀ ਨਹੀਂੀ ਹੈ ਸੂਟਾ ਤੋਂ
ਤੇ ਨਾ ਉਹਨਾਂ ਨੂੰ ਕਹਿਣਾ ਨਾ ਕਿ ਵੀਹ ਪੰਦਰਾਂ ਦਿਨ ਛੁੱਟੀ ਕਰ ਲੈਣ
ਉਹ ਨਹੀਂ ਕਰ ਸਕਦੇ ਭਾਜੀ ਅੱ ਅੱਗੇ ਆਪਾਂ ਉਹਨਾਂ ਨੂੰ ਸੰਡੇ ਨੂੰ ਕਿਹਾ ਸੀ ਬ ਯਾਰ ਭੁਦਵਾਰ ਨੂੰ ਵੀ ਛੁੱਟੀ ਹੁੰਦੀ ਸੀ ਸਬਦੀ ਬਈ ਉੱਤਰਾਖੰਡ ਚੱਲੇ ਆ ਥੜਾਦ ਸਾਈਡ ਘੁੰਮ ਫਿਰੀ ਆ ਤੇ ਮਹਾਰਾਜ ਤਾਂ ਵੀ ਬਿਜੀੀ ਸੀ ਸੂਟ ਸੀੀਂਦੇ ਪਏ ਸੀ ਕਿਸੇ ਦੀ ਸੂਟ ਸਹੀ ਕਰਦੇ ਪਏ ਸੀ ਜ਼ਿਆਦਾ ਬਿਜੀੀ ਸੀ ਉਹ ਇਸ ਕਰਕੇ ਹੁਣ ਲਦਾਖ ਵਾਸਤੇ ਪੁੱਛ ਨੀ ਸਕਦੇ ਅਗਲੇ ਕਿੱਥੋਂ ਟਾਈਮ ਕੱਢਣ ਬਿਜੀੀ ਬਹੁਤ ਨੇ ਉਹ
ਤੇ ਮਿਸਿਸ ਦੀ ਫੈਮਲੀ ਨੂੰ ਲੈ ਜਾਣਾ ਜਿਹੜੀ ਉਹ ਨਾਨ ਕੇ
ਨਹੀਂ ਉਹਨਾਂ ਦੀ ਮਿਸਿਸ ਤੇ ਜਾਣ ਨੀ ਵਾਲੀ ਸਾਡੇ ਨਾਲ ਕਿਉਂਕਿ ਉਹ ਆਪ ਨਹੀਂੀ ਜਾਣਗੇ ਕੁਛ ਉਹਨਾਂ ਦੇ ਬੱਚੇ ਹੈਗੇ ਨੇ ਤੰਗ ਕਰਦੇ ਉਹਨਾਂ ਨੂੰ ਉਹ ਫੇਿਰ ਗਗਨਪਾਲ ਜੀ ਨਾਲ ਉਹ ਫੇਿਰ ਉਹ ਬਾਰ ਬਾਰ ਡਾਇਪਰ ਬਦਲਦੇ ਰਹਿੰਦੇ ਨੇ ਸਗੋਂ ਵਧੀਆ ਰਹਿੰਦਾ ਮਿਸੈਸ ਬੋਲੇ ਕਿ ਬ ਗੰਦ ਪਾਈ ਜਾਂਦਾ ਮੈਂ ਕਰੀ ਯ ਨ ਆ ਬ ਤੁਸੀਂ ਵੀ ਕਰਾਓ
ਹਾਂ ਹਾਂ ਹਾਂ ਹਾਂ ਹੋਰ ਹਾਂਜੀ ਹਾਂਜੀ ਸਹੀ ਗੱਲ ਸਹੀ ਗੱਲ ਤੇ ਫਿਰ ਤੁਸੀਂ ਕੀ ਫਰੈਂਡਸ ਨਾਲ ਜਾਓਗੇ ਹਾਂਜੀ ਹਾਂਜੀ
ਮੁੰਡਿਆਂ ਮੁੰਡਿਆਂ ਦਾ ਹੀ ਹੁੰਦਾ ਹੈ ਭਾਜੀ ਅਗਰ ਲਦਾਖ ਸਾਈਡ ਜਾਣਾ ਕੁੜੀਆਂ ਕਿੱਥੇ ਸਾਂਭੋਗੇ ਦ ਜਨਾਨੀਆਂ ਬਹੁਟੀਆਂ ਦਿੱਕਤ ਹੋਏਗੀ
ਸਹੀ ਗੱਲ
ਤੁਸੀਂ ਵੀ ਜਾਓ ਭਾਜੀ ਆਪਣੀ ਵਾਈਫ ਘਰ ਛੋੜ ਕੇ ਜਾਣਾ
ਉਹਦੇ ਘਰ ਹੀ ਉਹਨਾਂ ਨੂੰ ਪਹਿਲੇ ਹੀ ਕਹਿ ਦਿੱਤਾ ਕਿ ਬੱਸ ਫੋਨ ਨਾ ਕਰਨਾ ਸਾਨੂੰ ਫ
ਹਾਂਜੀ ਹਾਂਜੀ
ਉੱਥੇ ਹਾਂ ਵੈਸੇ ਫੋਨ ਹੀ ਬੰਦ ਹੋ ਜਾਇਗਾ ੳੱਥੇ
ਹਾਂਜੀ ਜੀ ਪੰਦਰਾਂ ਦਿਨ ਤੇ, ਭਾਜੀ ਤੁਹਾਡੇ ਫੋਨ ਦੀ ਛੁੱਟੀ। ਸਿਰਫ ਇੱਕ ਨੰਬਰ ਤੁਸੀਂ ਪੋਸ਼ਟ ਫਿਟਕਰਾ ਲੈਣਾ, ਉਹਦੇ ਤੇ ਇੰਜੋਏ ਕਰਦੇ ਰਹਿਣਾ ਵੀ ਬਹੁਤ ਜ਼ਰੂਰੀ ਆ ਯਾਰ ਨਾਨੀ ਕੇ ਰਹਿਣ ਦੇਣਾ, ਗੱਡੀਏ ਚ ਤੇ ਮੌਕ ਟੋਕੇ ਚੱਲਦੀ ਏ।
ਮੈਂ, ਵੇਖੇ ਸੀ ਨਾ ਮੈਨੂੰ ਭਾਜੀ ਆਪਣੀ ਵਾਈਫ ਨਾਲ ਸੀ। ਹਾਂਜੀ ਵਾਈਫ ਨਾਲ ਸੀ ਡਿਨਰ ਤੇ ਗਏ ਸੀ ਸ਼ਾਇਦ।
ਅੱਛਾ ਉਹ ਕਿਸੀ ਘਰ ਰੋਟੀ ਹੋਣੀ ਉਹਨਾਂ ਦੀ।
ਹਾਂ ਹਾਂ
ਚਲੋ ਵਧੀਆ ਗੱਲ ਏ ਐ- ਅਗਲਿਆਂ ਦਾ ਵੀ ਪਿਆ ਹੋਇਆ, ਕਾਫੀ ਟਾਈਮ ਹੋ ਗਿਆ ਪਰ ਰੋਟੀ ਹੁਣ ਉਹਦੀ ਬੱਚੇ ਹੋ ਤੋਂ ਬਾਅਦ
ਕਈ ਭੁੱਲ ਜਾਂਦੇ ਨਾ, ਰਿਸ਼ਤੇਦਾਰ ਤਾਂ ਕਰਕੇ
ਕਈ ਵਾਰੀ ਟਾਈਮ ਨੀ ਹੁੰਦਾ ਨਾ, ਕੀ ਪਤਾ ਕਿ ਭਾਜੀ ਘੁੰਮਣ ਕੀ ਆਉਣ ਕਿੱਥੇ ਵਾਈਫ ਨੂੰ ਲੈ ਕੇ ਜਦੋਂ ਮੈਂ ਨੇ ਰੋਟੀ ਕਰਨੀ ਹੋਵੇ ਜਦੋਂਂ ਇਹਨਾਂ ਕੋਲ ਟਾਈਮ ਹੁੰਦਾ, ਉਹ ਬਿਜੀ ਹੋਣ
ਮੈਂ, ਪਿੱਛੇ ਸੁਣਿਆ ਸੀ। ਸ਼ਾਇਦ, ਉਹ ਦੁਬਈ ਗਏ ਹੋਇ ਸੀ, ਹਨੀ ਮੂਨ ਤੇ
ਦੇਖੋ ਬਾਜੀ ਜ ਯਾਰ ਤਾਂ ਸਾਨੂੰ ਵੀ ਨੀ ਪਤਾ, ਕਿਉਂਕਿ ਮੇਰੀ ਕਾਫੀ ਟਾਈਮ ਤੋਂ ਗੱਲ ਨਹੀਂ ਹੋਈ ਉਹਨਾਂ ਨਾਲ ਜਾ ਵੀ ਸਕਦੇ ਨੇ, ਪੈਸੇ ਵਾਲੇ ਬੰਦੇ ਨੇ ਕਿੱਥੇ ਵੀ ਜਾ ਸਕਦੇ ਨੇ, ਕੁਛ ਨੀ ਕਹਿ ਸਕਦੇ ਉਹਨਾਂ ਦਾ, ਸਗੋਂ ਵਧੀਆ ਇੰਜੋਏ ਤੇ ਕਰ ਰਹੇ ਨੇ ਜਿੰਨਾ ਕਮਾ ਰਹੇ ਨੇ ਇੰਜੋਏ ਕਰ ਰਹੇ ਨੇ।
ਸਹੀ ਆ, ਕਾਫ਼ੀ ਵੱਡੀ ਫੈਕਟਰੀ ਵੈ ਚਲਾ ਦੀਆਂ ਨਾ।
ਹਾਂਜੀ ਹਾਂਜੀ, ਕੱਪੜਿਆਂ ਦੀ ਫੈਕਟਰੀ ਹੈ ਕਾਫ਼ੀ ਵੱਡੀ ਨਾਲ ਨਾਲ ਸਿਲਾਈ ਵਗਰਾ ਵੀ ਕੋਰਸ ਕਰਾਂਦੇ ਨੇ ਕਿਹਾ ਆ ਮੈਂ, ਮੈਂ ਕਿਹਾ ਤੁਸੀਂ ਤਾਂ ਮੈ ਐਕਸਪੈਂਡ ਕੀਤਾ, ਸਗੋਂ ਇੱਕ ਮੇਕਅਪ ਵੀ ਸਿੱਖ ਲੋ।
ਹਾਂ ਸਹੀ ਗੱਲ ਹੈ ਬੰਦਾ ਮਲਟੀ ਹਾਂ ਮਲਟੀ ਟਲੈਤਸ ਲੋਨ ਵਗੈਰਾ ਕਰ ਦਿੰਦਾ
ਹਾਂਜੀ ਹਾਂਜੀ ਟੈਲੈਂਟਡ ਤੇ ਹੈਗੇ ਨੇ। ਬਹੁਤ ਉਹਨਾਂ ਨੂੰ ਮੈਂ ਕਹਿੰਨਾ ਕ ਕੱਪੜਿਆਂ ਦੀ ਵਰਾਇਟੀ ਬਹੁਤ ਪਤਾ, ਸਾਨੂੰ ਨੀ ਸਮਝ ਆਈ ਅੱਜ ਤੱਕ ਆਪਾਂ ਤੇ ਕਹਿੰਦੇ ਵੀ ਆ ਪੈਂਟ ਸ਼ਰਟ ਪਸੰਦ ਚੱਲ ਡਨ ਕਰ ਉਹ ਮਾਰਾਜ ਜੀ ਫੈਬਰਿਕ ਵਗੈਰਾ ਤੱਕ ਡੀਪ ਜਾਂਦੇ ਨੇ।
ਹਾਂ
ਕਿਹੜੀ ਚੀਜ਼ ਸਾਈਜ਼ ਦੀ ਹੈ ਕੰਫਰਟੇਬਲ ਰਹੇਗੀ। ਕਿਦੇ ਚ ਕੀ ਹੋਣਾ ਆ ਲੇਡੀਜ਼ ਦਾ ਕੰਮ ਤਾਂ ਉਹਨਾਂ ਨੂੰ ਜ਼ਿਆਦਾ ਬਰੀਕੀ ਨਾਲ ਪਤਾ
ਹਾਂਜੀ-ਹਾਂਜੀ
ਹੋਰ?
ਹਾਂ ਮਿਲੇ ਸੀ ਨਾ ਮੈਨੂੰ ਤੇ ਗੱਲਬਾਤ ਹੋਈ ਏ, ਪੁੱਛਿਆ ਮੈਂ ਕਿਥੇ ਚਲੇ ਓ? ਕਹਿੰਦੇ ਡਿਨਰ ਤੇ ਚੱਲਿਆ ਮੈਂ ਕਿਆ, ਵੈਸੇ ਕਹਿੰਦੇ ਹਾਂ ਕਹਿੰਦੇ ਵਿਆਹ ਤੋਂ ਬਾਦ ਡਿਨਰ ਨਈ ਨਾ ਕੀਤਾ ਸੀ ਉਹਨਾਂ ਨੇ
ਅੱਛਾ-ਅੱਛਾ ਠੀਕ ਹੈ ਚਲੋ ਵਧੀਆ ਗੱਲ ਏ। ਸਗੋਂ ਆਪਾਂ ਸੋਚ ਰਹੇ ਸੀ ਵੀ ਭਾਜੀ ਨੂੰ ਆਪਾਂ ਵੀ ਡਿਨਰ ਤੇ ਬੁਲਾਈਏ ਵਈ ਕਿੱਥੇ ਲੈ ਚੱਲੇ ਆ ਉਹਨਾ ਨੂੰ ਸਗੋਂ ਉਹ ਕੋ ਪਾਰਟੀ ਵੀ ਲੈਣੀ ਸੀ।
ਹਾਂਜੀ ਹਾਂਜੀ
ਦੇਖਦੇ ਹੁਣ ਬਈ ਇਹ ਸੈਟਰਡੇ ਪਾਰਟੀ ਤੇ ਚੱਲੇ ਆ ਉਹਨਾਂ ਨੂੰ ਕਹਿ ਕੇ, ਇਧਰੋਂ ਤੁਸੀਂ ਵੀ ਨਾਲ ਹੋ ਜਾਣਾ ਤੁਸੀਂ ਵੀ ਲੈ ਲੈਣਾ ਪਾਰਟੀ
ਪਾਰਟੀ ਅਸੀਂ ਬ ਲਲਾਗੇ ਚਲੋ। ਭਾਜੀ ਗੱਲੋ
ਹਾਂਜੀ ਹਾਂਜੀ ਮੈਂ ਉਹੀ ਕਹਿ ਰਿਹਾ ਸੀ ਕਿਸੀ ਵਧੀਆ ਰੈਸਟੋਰੈਂਟ ਟੇਬਲ ਬੁੱਕ ਕਰਨੇ ਆ ਸਾਰੀ ਫੈਮਲੀ ਚਲਨੇ ਆ
ਵੀਰਾ ਵੀਰਾ ਲੈ ਜਾਣਾ ਨਾ
ਹਾਂਜੀ-ਹਾਂਜੀ ਜੀ ਆਪਾਂ ਤੇ ਤਿਆਰ ਆ ਉਹ ਚੱਲਣ ਵਾਲੇ ਬੰਨਣ ਸਾਡੇ ਵੱਲੋਂ ਮਨਾ ਥੋੜ੍ਹੀ ਹੈ।
ਹਾਂਜੀ -ਹਾਂਜੀ ਉਹਨਾਂ ਨੂੰ ਸੋਡੇ ਨਾਲ ਫ਼ਰਕ ਐ ਉਹਨਾਂ ਨੂੰ ਉਹਨਾਂ ਨੂੰ ਨੀ ਫ਼ਰਕ ਪੈਂਦਾ।
ਚਲੋ, ਠੀਕ ਹੈ ਵੀਰ ਜੀ ਮੈਨੂੰ ਨੀਂਦਰ ਆ ਰਹੀ ਸੀ ਕਰਨੇ ਆ ਗੱਲ
ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਜੀ।